ਹੈਲੋ -ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ, ਠੀਕ ਹੋ?
ਵਧੀਆ, ਤੁਸੀਂ ਦੱਸੋ ਕੁਛ ਨੀ, ਹੁਣੇ ਰੋਟੀ ਖਾਧੀ ਹੈ।
ਵਿਹਲੇ ਹੋ?
ਹੋਰ ਵਿਹਲੇ ਹਾਂ, ਕਰੋ
ਅੱਛਾ ਅ, ਹੁਣ ਤੁਸੀਂ ਵਿਆਹ ਜਾਣਾ ਤੇ ਕੋਈ, ਮੇਕਅਪ ਵਾਲੀ ਵੇਖੀ ਹੈ? ਅੱਛਾ, ਤੇ ਹੁਣ ਅਸੀ ਅੱਛਾ ਤੇ, ਅਸੀਂ ਵੀ ਵਿਆਹ ਜਾਣਾ ਸੀ, ਤੇ ਸਾਨੂੰ ਜਰਾ ਕੋਈ ਵਧੀਆ ਮੇਕਅੱਪ ਵਾਲੀ ਦੱਸੋ। ਕੋਈ ਮੇਕਅਪ ਕਰੀ -ਕਰਾਉਣ ਵਾਲੀ, ਨਾਲ ਤੇ ਹੇਅਰ ਸਟਾਈਲ ਵਾਲੀ।
ਦੱਸੋ, ਕੋਈ ਹੈ ਤੇ ਵਧੀਆ ਮੇਕਅੱਪ ਵਾ, ਸਟੋਰ ਕੋਈ?
ਮੇਕਅੱਪ ਸਟੋਰ ਤਾਂ ਹੈ, ਬਹੁਤ ਵਧੀਆ।
ਅੱਛਾ।
ਹਾਂ।
ਦੱਸੋ ਫੇਰ ਕੋਈ
ਉਸ ਸਾਈਡ ਹੀ ਹੈ ਯਮੁ ਯਮੁਨਾਨਗਰ ਦੀ ਸਾਈਡ। ਕਾਫੀ ਸਾਰੇ ਨੇ ਸਭ ਤੋਂ ਵਧੀਆ ਤਾਂ ਇੱਕ ਸੈਲੂਨ ਹੈ ਸਭ ਤੋਂ ਬੈਸਟ ਜ਼ਿਆਦਾਤਰ ਤਾਂ ਮੈਂ ਉੱਥੇ ਹੀ ਜਾਂਦੀ ਹਾਂ।
ਤੇ ਵਧੀਆ ਕਰਦੇ ਨੇ ਉਹ ਮੇਕਅਪ ਵਗੈਰਾ। ਅੱਛਾ ਬਰਾਾਈਡਲ ਵਗੈਰਾ ਔਰ।
ਪੁੱਛਿਆ ਸੀ ਮੇਰੀ ਸਿਸਟਰ ਦਾ ਅਸੀਂ ਪੰਦਰਾਂ ਹਜ਼ਾਰ ਰੁਪਏ ਤੋਂ ਸਟਾਰਟ ਸੀ।
ਅੱਛਾ। ਪੂਰਾ ਮੇਕਅਪ ਸਭ ਕੁਛ ਹੈ ਹੇਅਰ ਸਟਾਈਲ ਵਗੈਰਾ ਸਾਰਾ ਕੁਛ। ਅੱਛਾ।
ਸਭ ਵਿੱਚ ਰ ਜਿੰਝ ਜਿੰਜ ਅਸੀਂ ਕਰਾਉਣਾ ਸੀ।
ਹਮ।
ਉਹਦਾ ਕਹਿ ਰਹੇ ਸੀ ਦੋ ਹਜ਼ਾਰ ਰੁਪਏ ਪਰ ਪਰਸਨ।
ਅੱਛਾ ਤੇ ਉਹ ਵੀ ਉਹਦੇ ਵੀ ਮੇਕਅਪ ਵਗੈਰਾ ਕਰ ਦਿੰਦੇ ਨੇ।
ਹਾਂ ਪਾਰਟੀ ਵੇਅਰ ਮੇਕ ਚਾਹੇ ਐਚ ਡੀ ਕਰਾਓ ਚਾਹੇ ਨੋਰਮਲ ਕਰਾਓ।
ਅੱਛਾ।
ਐਚ ਡੀ ਦੇ ਟਵੰਟੀ ਫਾਈਵ ਹੈ ਨੋਰਮਲ ਦੇ ਟੂ ਥਾਊਸੈਂਡ।
ਅੱਛਾ। ਤੇ ਹੇਅਰ ਸਟਾਈਲ ਵੀ ਹੈਗੇ ਉਹਦੇ ਵਿੱਚ ਤਰੀਕੇ ਤਰੀਕੇ ਦੇ ਵਧੀਆ ਜੂੜੇ ਵਗੈਰਾ।
ਹਾਂ ਜੇ, ਜਿਦਾਂ ਮਰਜ਼ੀ ਸਟਾਈਲ ਕਰਵਾਓ, ਚਾਹੇ ਤੁਸੀਂ ਫੋਟੋ ਦੇਖ ਕੇ ਕਰਵਾ ਲੋ।
ਅੱਛਾ
ਚਾਹੇਂ ਆਪਣੇ ਆਪ ਕਰਾ ਲੋ, ਜਿੱਦਾਂ ਤੁਸੀਂ ਤੁਸੀ ਦੱਸਨੈ, ਔਹ ਆਪਣੇ ਆਪ ਵੀ ਕਰ ਸਕ ਦਿੰਦੇ ਨੇ
ਜਿਹੜਾ ਮੈਂ ਕਿਹਾ ਵੀ, ਸੀਸ ਹਾਂ
ਮਤਲਬ ਕਹਿ ਰਹੇ ਸੀ, ਅਗਰ ਜਿੰਨ, ਕਾਫੀ ਸਾਰੇ ਹੋਏ ਤਿੰਨ-ਚਾਰ ਲੋਕ ਹੋਰ ਹੋ ਡਿਸ, ਡਿਸਕਾਉਂਟ ਵੀ ਦੇਦਾਂਗੇ‌।
ਅੱਛਾ ਡਿਸਕਾਊਂਟ ਦੇ ਦਿੰਦੇ ਨੇ।
ਹਾਂ ਦੇ ਦਿੰਦੇ ਇਨੇ ਦਿਨ ਦੋ ਚਾਰ ਹੋਰ ਹੋ ਨਾ ਫਿਰ ਡਿਸਕਾਊਂਟ ਦੇ ਦਿੰਦੇ ਨੇ।
ਤਿੰਨ ਚਾਰ ਜਣੀਆਂ ਹੈਗੀਆਂ ਉਹ ਪੁੱਛਦੀ ਪੀਣ ਕਰਾਉਣ ਵਾਸਤੇ ਤੇ ਵਿਆਚ ਜਾਣਾ। ਤੇ ਚਲੋ ਮੈਂ ਕਿਹਾ ਥੋੜਾ ਕੋਈ ਵਧੀਆ ਮਿਲ ਜਾ ਤੇ ਡਿਸਕਾਊਂਟ ਵਗੈਰਾ ਵੀ ਮਿਲ
ਹਾਂ ਡਿਸਕਾਊਂਟ ਦੇ ਦਿੰਗੇ ਲੇਕਨ ਬਰਾਾਈਡਲ ਮੇਕਅਪ ਤੇ ਡਿਸਕਾਊਂਟ ਨਹੀਂ ਹੈ।
ਅੱਛਾ ਤੇ ਨਵਾਂ ਹੀ ਖੁੱਲਿਆ ਹੈ ਕੋਈ ਪਹਿਲੇ ਦਾ ਹੀ।
ਨਹੀਂ ਉਹਨੂੰ ਹੋ ਗਏ। ਮਤਲਬ ਕਿ ਮੈਂ ਘਰੋਂ ਤੋਂ ਜਾਣ ਜਾਣ ਲੱਗੀ ਸੀ ਮੈਂ ਜਾਂਦੀ ਸੀ। ਐ ਟੂ ਥਾਊਜੈਂਡ, ਮਤਲਬ ਦੋ ਹਜ਼ਾਰ ਤੇਰਾਂ ਤੋਂ ਜਾ ਰਹੀ ਸੀ।
ਅੱਛਾ-
ਹੰ ਸਰਵਿਸ ਵੀ ਬੜ੍ਹੀ ਵਧੀ ਐ, ਡੇਡ ਸਾਲ ਔਨੂ ਵੀ ਐ ਨ ਹੋਗ ਮਤਲਬ ਕਿ ਹੇਅਰ ਸਟਾਈਲ ਉਨੇ ਨੀਚੇ ਵੇ, ਉੱਪਰ ਮੇਕਪ ਵਗੈਰੈ। ਮਤਲਬ ਦੋਨੋਂ ਇਕੱਠੇ ਹੀ ਐ।
ਮਤਲਬ ਉੱਥੇ ਤਿਆਰ
ਉਹ ਹੇਅਰ ਮਤਲਬ ਹੇਅਰ ਸੈਲੂਨੇ ਜੇ ਰੀਬੋਡਿੰਗ ਕਰਾਨੀ ਐ।
ਹਾਂ।
ਸਮੂਥਨਿੰਗ ਕਰਾਨੀ ਉਹ ਸਭ ਨੀਚੇ ਵੇ, ਕਲਰ ਕਰਾਣੇ ਐ ਉਹ ਸਭ ਨੀ ਉੱਪਰ ਸਿਰਫ ਬਰਾਈਡਲ ਮੇਕਪ ਵਗੈਰਾ। ਪੈਡੀਕੇਅਰ ਮੈਨੀਕੇਅਰ ਫੇਸ਼ੀਅਲ ਵੇਸ਼ੀਅਲ ਸਭ ਉੱਪਰ ਹੈ, ਦੋ ਨੀਚੇ ਉਹ ਐ
ਅੱਛਾ
ਮਤਲਬ ਹੁਣ ਤੇ ਉਹਨਾਂ ਨੇ ਔਫਰ ਕੱਢਿਆਦਾ ਐ, ਐ ਸੀਜਨ ਦਾ, ਸਮਰ ਵੇਕੇਸ਼ਨ ਦਾ।
ਅੱਛਾ ਸੀਜਨ ਵੀ ਚੱਲ ਰਿਆ ਐ।
ਔਫਰ ਕਟਿਆਦਾ ਐ ਪੱਚੀ ਸੌ ਚ ਰੀਬੋਂਦਿੰਗ ਕੈਰੇਟੀਨ।
ਅੱਛਾ।
ਸਭ ਪੱਚੀ ਸੋ'ਚ
ਤੇ, ਹੇਅਰ ਕਲਰ ਵਗੈਰਾ ਜਿਹੜੇ ਚੱਲਦੇ ਪਏ ਨੇ ਉਹ ਵੀ ਕਰ ਦਿੰਦੇ ਨੇ?
ਸਭ ਗਲੋਬਲ ਹੇਅਰ ਕਲਰ ਇਹਨਾਂ ਨੇ ਡਿਸਕਾਊਂਟ ਕਢਿਆ ਜਿਹੜਾ ਚਾਰ-ਹਜ਼ਾਰ ਦਾ ਉਹ ਦੋ ਹਜ਼ਾਰ ਦਾ ਹੋ ਰਿਹਾ, ਹਾਂ।
ਗਲੋਬਲ ਵਾਲਾ ਕਿਸ ਟਾਈਪ ਦਾ?
ਗਲੋਬਰ ਹੁੰਦਾ ਗਲੋਬਰ ਏ ਕਲਰ ਹੁੰਦਾ। ਉਹ ਥੋੜਾ ਮਹਿੰਗਾ ਹੁੰਦਾ ਜਿਹਨੂੰ ਚਾਰ ਪੰਜ ਹਜ਼ਾਰ ਰੁਪਏ ਲੈਂਦੇ ਨੇ। ਉਹਦੇ ਤੇ ਡਿਸਕਾਉਂਟ ਦਿੱਤਾ ਦੈ‌।
ਅੱਛਾ, ਤੇ ਕਲਰ ਕਿਸ ਟਾਈਪ ਦਾ ਹੋਂਦਾ?
ਜਿੱਦਾ ਦਾ ਮਰਜੀ ਕਲਰ ਕਰਾਓ, ਮਤਲਬ ਚੱਲ ਜਾਂਦਾ ਇੱਕ ਸਾਲ ਤੱਕ।
ਅੱਛਾ ਚੱਲ ਜਾਂਦੇ ਸਾਲ? ਜਿਵੇਂ ਹੁਣ ਕਿਸੇ ਦੇ ਵਾਈਟ ਕਲਰ ਦੇ ਵਾਲ ਏਨ, ਹੈਨਾ।
ਹਾਂ, ਗਲੋਬਲ ਏਰਕਰਕਾ, ਆਰਾਮ ਨਾਲ ਛੇ-ਸੱਤ ਮਹੀਨੇ ਤੇ ਆਰਾਮ ਨਾਲ ਕੱਢਦਾ।
ਫੇਰ ਵਾਈਟ ਹੋ ਜਾਂਦੀ ਓ ਤਾ ਫਿਰ।
ਹਾਂ, ਫਿਰ ਓ ਹਾਂ, ਉਹ ਕਲਰ ਉਤਰੇਗਾ ਫਿਰ ਤੇ ਓਂਝ ਹੀ ਹੋ ਜਾਂਏਗੇ।
ਅੱਛਯਾ, ਫੇ ਕਰਾਂਦੇ ਰਹਿਣਾ ਪਏਗਾ ਫਿਰ ਤੇ
ਹੈਂ
ਇੱਥੇ ਕਰਾਉਦੇ ਰਹਿਣਾ ਪਏਗਾ ਫਿਰ।
ਹਾਂ ਹਾਂ ਕਲਰ ਫਿਰ ਕਰਾਂਦੇ ਰਹਿੰਦੇ ਨੇ।
ਨਹੀਂ ਤੇ ਵਾਲਾਂ ਦੇ ਉੱਤੇ ਅਸਰ ਨਾ ਪੈਗਾ ਫ਼ਿਰ।
ਨਹੀਂ ਹੁਣ ਐ ਸੁਰਬੀ ਹੈ ਸਾਡੀ ਗਲੀ ਚ
ਹਾਂ।
ਇਹ ਇੱਥੋਂ ਹੀ ਕਰਾ ਕੇ ਆਈ ਆਪਣੇ ਸ਼ਹਿਰ ਤੋਂ ਹੀ ਚਾਰ ਹਜ਼ਾਰ ਰੁਪਏ ਦਾ ਗਲੋਬਲ ਕਲਰ।
ਅੱਛਾ।
ਹਾਂ ਇਥੇ ਹੈਗਾ ਸਾਡੇ ਮਹੱਲੇ ਚ ਸ਼ਾਸਨੀ ਗੇਟ ਵੱਲ ਹੈਗਾ ਸੈਲੂਨ ਉੱਥੋਂ ਦੀ ਕਰਾ ਕੇ ਆਈ ਹਾਂ। ਤੇ, ਉਹ ਉੱਧਰ ਗਈ ਸੀ, ਫਿਰ ਸੈਂਟਰ ਪੁਆਇੰਟ ਸਾਈਡ ਓਹਨੇ ਸੱਤ-ਹਜ਼ਾਰ ਕਏ ਸੀ।
ਅੱਛਿਆ
ਤੇ, ਆਪਣੇ ਇੱਥੋਂ ਕਰਾਇਆ ਤੇ ਉਹਨੇ ਚਾਰ- ਹਜਾਰ ਦਾ ਕੀਤਾ ਗਲੋਬਲ ਕੋਲ
ਅੱਛਾ, ਇੱਥੇ ਕੋਲ ਜਿੰਨੇ ਕਰਾਇਆ?
ਹਾਂ, ਉਹਨੂੰ ਵੀ ਮੁੰਡੇ ਵਾਲੇ ਦੇਖਣ ਆ ਰਹੇ ਸੀ ਨਾ, ਤੇ ਉਹ ਤਾਂ ਹੇ ਸ਼ ਸਟਾਈਲ ਵਗੈਰਾ ਕਰਾਕੇ ਆਏ ਸੀ, ਨਹੀਂ-ਨਹੀਂ ਸਾਈਡ'ਚ ਰਹਿੰਦੀ।
ਜਦ ਸਾਈਡ'ਚ ਰੇਂਦੀ।
ਹਾਂ, ਜਿਹਦੇ ਘਰ ਜੁੜਵਾ ਬੱਚੇ ਹੋਏ ਸੀ, ਭਰਜਾਈ ਦੇ ਘਰ।
ਆਹਾ ਹਾਂ ਅੱਛਾ। ਅੱਛਾ ਅੱਛਾ ਅੱਛਾ ਅੱਛਾ।
ਇੱਧਰ ਤਾਂ ਬੜੇ ਮਹਿੰਗੇ ਨੇ ਸਾਡੇ ੳੱਥੇ ਤੇ ਬਹੁਤ ਸਾਡੇ ੳੱਥੇ ਤਾਂ ਥੋੜਾ। ਸਸਤਾ ਏ।
ਹਮ।
ਕੰਪੀਟੀਸ਼ਨ ਹਾਂ ਕੰਪੀਟੀਸ਼ਨ ਰਹਿੰਦਾ ਸ਼ਾਹਿਰ ਬਹੁਤ ਜ਼ਿਆਦਾ ਸੈਲੂਨ ਨੇ ਇਹ ਸ਼ਹਿਰ ਚ ਕੋਸਟਲੀ ਹੈ। ਉੱਥੇ ਤਾਂ ਬਹੁਤ ਸੇ ਉੱਥੇ ਸਭ ਨੇ ਡਿਸਕਾਊਂਟ ਕੀਤਾ। ਜਿੱਥੇ ਮਰਜ਼ੀ ਚੱਲ ਜਾਓ ਦੋ ਹਜ਼ਾਰ ਰੁਪਏ ਦੀ ਬੋਡਿੰਗ
ਅੱਛਾ। ਹਾਂ ਮੈਂ ਵੀ ਸੋਚ ਰਹੀ ਹਾਂ ਕਰਾਉਣ ਦੀ।
ਹਮ ਕਰਾ ਲੈਣਾ ਹੁਣ ਤਾਂ ਡਿਸਕਾਊਂਟ ਚੱਲ ਰਿਹਾ। ਇੱਧਰ ਵੀ ਹੋਏਗਾ। ਕਾਂਊਟ
ਹੁਨ ਐ ਨੀ ਪਤਾ, ਸਾਡੇ ਵੱਲ ਹੈਗਾ ਕਿ ਨੀ ਹੈ ਡਿਸਕਾਉਂਟ।
ਹਾਂ, ਲੁਕਸ ਵਾਲਾ, ਲੁਕਸ ਵਾਲਾ ਸੈਲੂਨ। ਓਥੇ ਹੋਂਦਾ ਡਿਸਕਾਊਂਟ।
ਅੱਛਾ, ਲੁਕਸ ਵਾਲਾ।
ਹੂੰ।
ਅੱਛਾ।
ਓਦੀ ਐਡ ਵਗੈਰਾ ਵੀ ਆਂਦੀ ਐ ਨਾ ਓਨਲਾਈਨ।
ਆ ਹਾਂ, ਅੱਛਾ-ਅੱਛਾ ਅੱਛਾ।
ਹਾਂ ਓਥੇ ਹੁੰਦੈ ਡਿਸਕਾਊਂਟ।
ਤੇ ਐ, ਜੇੜੇ ਕੰਨਾਂ ਵਿੱਚ ਛੇਦ ਵੱਡੇ ਹੋ ਜਾਂਦੇ ਨੇ
ਹਾਂ, ਐ ਵੀ ਸਈ ਹੋ ਜਾਂਦੇ ਨੇ। ਐ ਵੀ ਬਾੰਦ ਹੋ ਜਾਂਦੇ ਨੇ।
ਅੱਛਾ, ਏ ਬੰਦ ਕਿਵੇਂ ਹੋਂਦੇ ਨੇ? ਮੈਨ ਤੇ ਨੀ ਲੱਗਦਾ ਕੇ ਬੰਦ ਹੋਂਦੇ ਹੋਨਗੇ।
ਹਾਂਜੀ, ਜੀ ਜਿੱਥੋਂ ਮੈਂ ਏਥੇ ਜਾਂਦੀ ਨਾ ਜੇੜੇ ਪਾਰਲਰ ਤੇ
ਹਾਂ।
ਓ ਕਰਦੀ ਐ ਓ ਕੋਈ ਓਨਾਂ ਕੋਲ ਕੋਈ ਚੀਜ ਹੋਂਦੀ, ਕੈਮੀਕਲ ਵਗੈਰਾ ਦੀ ਓਰ ਨ ਓ ਲਗਾਂਦੇ ਨੇ ਕੋਈ ਟਾਂਕੇ ਵਗੈਰਾ ਨੀ ਲੱਗਦੇ ਨੇ, ਬਸ ਓਈ ਲਗਾਂਦੇ ਨੇ ਓ ਇਕਦਮ ਜੁੜ ਜਾਂਦੇ ਨੇ।
ਅੱਛਾ।
ਔਰ ਓਤੇ ਪੱਟੀਆਂ ਲਗਾ ਦੇਂਦੇ ਨੇ, ਫੇਰ ਓ ਬਾਚੋ ਉਤਾਰ ਦੇਂਦੇ ਨੇ ਪਤਾ ਨੀ ਕੀਨੇ ਦਿਨ ਬਾਦ ਇੱਕ-ਦੋ ਦਿਨ ਕਈਆਂ ਨੇ ਕਰਾਏ ਨੇ ਹੋਲ, ਜੇਦੇ ਵੱਡੇ ਹੋ ਜਾਂਦੇ ਨੇ।
ਕਰਾਏ ਨੇ?
ਹਾਂ, ਓਥੇ ਕਈਆਂ ਨੇ ਕਰਾਏ ਨੇ।
ਮੈਂ ਕਰਾਨ ਦੀ ਸੋਚ ਰਈ ਆਂ, ਕੀ ਕਰਾਂ ਮੈਂ ਏਵੇ ਲੱਗਦਾ ਕੇ ਕਰਾਵਾਂ ਏ ਏਨਾ ਹੋਵੇ ਪੈਸੇ ਖਰਾਬ ਜਾਨ।
ਨਈ-ਨਈ, ਕਈ ਜਨੇਆਂ ਨੇ ਕਰਾਏ ਨੇ।
ਤੇ ਕੋਈ ਹੈ ਓ ਜੀ, ਕੋਈ ਹੈ ਜੇੜੇ ਜਿੰਨੇ ਕਰਾਏਆ ਓ ਮੈਨੂੰ ਪਤਾ ਲੱਗੇ ਮੈਂ ਓਦੇ ਕੋਲ
ਹਾਂ, ਪੁੱਛ ਕੇ ਦਸਦਾਂਗੀ ਮੈਂ ਤੋ।
ਹਾਂ, ਮੈਨੂੰ ਪੁੱਛ ਕੇ ਦੱਸੀ ਜ਼ਰਾ ਮੈਂ ਵੀ ਦੇਖਾਂ।
ਕੇਓਕਿ ਓ ਆਪਨੇ ਰਿਵਿਊ ਵੀ ਦਿੰਦੀ ਰੈਂਦੀ ਏ ਜਿੰਦੀ, ਕਲਾਇੰਟ ਦਾ ਕਰਦੀ ਐ ਨਾ ਤੇ ਓ ਕੋਲ ਰਿਵੀ ਵਿਊ ਲੈ ਲੈਂਦੀ ਏ।
ਅੱਛਾ।
ਹਾਂ, ਤੇ ਓਨੇ ਵੇਖੇ ਦੇ ਨੇ ਸਈ ਕਰਦੀ ਏ।
ਮੇਰੇ ਨਾ ਏਕ ਕੰਨ ਦਾ, ਤੇ ਬੜਾ ਵੱਡਾ ਛੇਦ ਹੋਏਆ ਦਾਏ
ਹਾਂ ਓ ਕਾਰਦੇ ਵੀ ਸਈ।
ਤੇ ਚਾਰਜ ਕੀ ਲੈਂਦੀ ਏ ਓ?
ਪਿਛਲੀ ਵਾਰ ਪੁੱਛੇਆ ਸੀ ਅਸੀ ਸ਼ਾਏਦ ਪਤਾ ਨੀ ਹਜਾਰ ਰੁਪਏ ਕੈ ਰਈ ਸੀ ਦੋ ਕੰਨਾਂ ਦੇ ਇੱਕ ਕੰਨ ਦੇ ਕੈਰੀ ਸੀ।
ਅੱਛਾ, ਹਜਾਰ
ਸ਼ਾਏਦ ਏਨਾ ਈ ਕੈਰੇ ਆ, ਪੁੱਛ ਕੇ ਦੱਸਾਂਗੀ ਮੈਂ।
ਪੁੱਛ ਕੇ ਦੱਸੀ ਤੇ ਐ ਪੁੱਛੀ, ਜਿਨਾਂ ਨੇ ਕਰਾਏਆ ਨਾ, ਓਨਾਂ ਦੇ ਨਾਲ ਮੇਰੀ ਗਾਲ ਕਰਾ ਕੇ ਵੇਖ।
ਅੱਛਾ ਹਾਂ, ਫੇਰ ਓਨਾਂ ਦਾ ਕੋਂਟੈਕਟ ਨੰਬਰ ਲੈਨਾ ਪਏਗਾ ਮੈੱਨੂ ਕੋ ਦੇ ਦੇਗੀ ਵੈਸੇ ਓ, ਹਾਂ ਦੇ ਦੇਗੀ ਓ ਤੇ ਵੈਸੇ।
ਦੇ ਦੇ ਗੀ ਤੇ ਵਦੀ ਏ, ਤੇ ਨਾਲ ਤਾਈ ਓ ਕਰਾਵਾਂਗੀ ਕਿਊ ਕੀ ਮੈਂਨ ਪਤਾ ਲੱਗੇ ਨਾ ਪੈਲੇ ਕਿ ਵਈ ਕਿਸੇ ਨੇ ਕਰਾਏਆ ਦਾ ਐ।
ਹਾਂ, ਨਈ-ਨਈ ਓ ਤੇ ਦੇਰੇ ਕਈ ਲੋਕਾਂ ਨੇ ਕਰਾਏਆ ਅੱਜ-ਕੱਲ ਤੇ ਓ ਜੇੜੇ ਐਲੈਸੇ਼ਸ਼ ਲਵਾਓਂਦੀਐਂ ਪਰਮਾਨੈਂਟ ਵਾਲੇ।
ਹਾਂ, ਏ ਅ ਆਈਜ਼ ਦੇ ਲਾਈਸੇ਼ਸ਼ ਨੀ ਹੁੰਦੇ ਬਲੈਕ ਬਲੈਕ ਇਹ ਵੀ ਪਰਮਾਨੈਂਟ ਲੱਗਵਾਉਂਦੀ ਐ ਆਈਬ੍ਰੋ ਵੀ ਬਣਵਾਉਂਦੀਆਂ ਪਰਮਾਨੈਂਟ।
ਹਾਂ ਆਈਬ੍ਰੋ ਤੇ ਉਹ ਵਾਲੀ ਬਣਦੀ ਪ ਅੱਜ ਕੱਲ੍ਹ ਜੇ ਟੈਟੂ ਵਾਲੀ ਆ।
ਉਹੀ ਤੇ ਪਰਮਾਨੈਂਟ ਵਾਲੀਆਂ।
ਹਾਂ ਇਹ ਅੱਛੀ ਨੀ ਲੱਗਦੀ ਐ ਬੇਕਾਰ ਲੱਗਦੀ ਐ।
ਟੈਟੂ ਨੀ ਵਾਲ ਹੀ ਲਗਾਆਂਦੀ ਐ।
ਨਹੀਂ ਟੈ ਟੂ ਟੈਟੂ ਵਾਲੇ ਉਹ ਕਲਰ ਕਰ ਦਿੰਦੇ ਨੇ ਦੇ ਓਦੇ ਉੱਤੇ।
ਅਰੇ ਕਈ ਵਾਲ ਲਗਾਆਂਦੇ ਨੇ ਜਿਹਨ ਸਾਡੇ ਏਥੇ। ਆਈਬ੍ਰੋ ਦੇ ਵਾਹਲ ਆਂਦੇ ਨੇ ਉਹ ਵੀ ਉਓਹੀ ਉਹੀ ਲਗਾਉਂਦੀ ਹੈ ਕਿਉਂਕਿ ਆਈਲੈਸ਼ਿਸ ਲਗਾਉਂਦੀ ਹੈ ਪਰਮਾਨੈਂਟ ਉਹਨਾਂ ਦੇ ਵੀ ਵਾਲ ਹੁੰਦੇ ਨੇ।
ਆਈ ਲੈਸ਼ਿਸ ਕੇੜ੍ਹੀ ਆਲੀ। ਅੱਛਾ ਜਿਹੜੀ ਇਹ ਅੱਖਾਂ ਦੇ ਉੱਤੇ ਜਿਹੜੇ ਰਹਿੰਦੀ ਹਾਂ ਅੱਛਾ। ਹਾਂ ਇਹ ਤੇ ਲਵਾਉਂਦੇ ਨੇ ਲੋਕ।
ਤੇ ਫਿਰ ਉਹ ਵੀ ਵਾਲ ਲਗਾਉਂਦੇ ਨੇ ਉਹ ਪਰਬੱਟਿਆਂ ਤੇ ਵੀ ਵਾਲ ਹੀ ਲਗਾਉਂਦੇ ਨੇ ਟੈਟੂ ਟੂਟੂ ਨਹੀਂ ਬਣਾਉਂਦੀਆਂ।
ਅੱਛਾ ਮੈਂ ਦੇਖਿਆ ਨਾ ਕਈਆਂ ਨੂੰ ਜਿਆਦਾ ਹੀ ਡਾਰਕ ਕੀਤੀ ਹੋਈਆਂ। ਪਲਕਾ ਉਹ ਆਈ।
ਉਹ ਤੇ ਪੈਨਸਿਲ ਫੇਰ ਲੈਂਦੀਆਂ ਐ।
ਨਹੀਂ ਨਹੀਂ ਟੈਟੂ ਵਾਲੇ ਜਿਹੜਾ ਕਲਰ ਹੁੰਦੇ ਨਾ ਇਹ ਵੀ ਲਵਾਉਂਦੇ ਨੇ ਕਈ।
ਅੱਛਾ ਉਹ ਕਲਰ ਨੀ ਮੈਂ ਵੇਖਿਆ ਇਹ ਜੇੜ੍ਹੀ ਪਾਲਰ ਵਾਲੀ ਨਾ ਇਹ ਆਈ ਲੈਸ਼ੀਸ ਨਹੀ ਲਾਂਦੀ।
ਦੇਖੇ ਸੀ ਆਈਬ੍ਰੋ ਦੇ ਉੱਤੇ ਨਾ ਟੈਟੂ ਵਾਲੇ ਕਲਰ ਕਰਾਂ ਦੀ ਤੇ ਆਈਬਰੋ ਬਿਲਕੁਲ ਸੈਟ। ਕਰਾ ਲੈਂਦੀ ਹਾਂ ਗੁੱਸੇ ਦੀਆਂ।
ਅੱਛਾ ਅੱਛਾ ਨਹੀਂ ਨਹੀਂ ਇਹ ਤੇ ਆਈ ਲੈਸ਼ੀਸ ਲਗਵਾਉਦੀਆਂ। ਇਹ ਵਾਲਾ ਤੇ ਤਾਹੀ ਤਾਂ ਅਗਰ ਟੈਟੂ ਲਗਵਾਉਦੀ ਫਿਰ ਆਈਲੈਸ਼ੀਸ ਕਿਨ ਲੱਗ ਜਾਂਦੀ ਪਰਮਾਨੈਂਟ ਉਹ ਵੀ। ਇੰਜ ਲਗਾਉਂਦੇ ਨੇ ਵਾਲ ਵਗੈਰਾ।
ਅੱਛਾ।
ਫੇਰ ਹੀ ਹੁੰਦੇ ਨੇ। ਅੱਜ ਕਲ ਮ ਬਥੇਰੇ ਕੋਲ ਚੱਲ ਗਿਆ।
ਹਾਂ ਹੁਣ ਤਾਂ ਸਭ ਕੁਝ ਨਕਲੀ ਆ ਗਏ।
ਹਾ ਵਾਕੇ ਜਿਹੜੇ ਗੰਜੇ ਨੇ ਉਹਨਾਂ ਦੇ ਵੀ ਵਾਲ ਹੋ ਜਾਂਦੇ ਨੇ।
ਹਾਂ ਪੈਸਾ ਫੇਕੀ ਜਾੳ ਤੇ ਤਮਾਸ਼ਾ
ੳਹੀ ਤੇ। ਤੇ ਉਹ ਕੋਈ ਫਿਰ ਨਕਲੀ ਥੋੜੀ ਨਾ ਲਗਾਉਂਦੇ ਨੇ ਉਹ ਜਿਹੜੇ ਜਿਹਨਾਂ ਦੇ। ਜਿਨਾਂ ਦੇ ਹੋ ਜਾਂਦੇ ਵਾਲ ਚੜ੍ਹ ਜਾਂਦੇ ਉਹਨਾਂ ਤੇ ਵਾਲ ਲਗਾ ਦਿੰਦੇ ਨੇ।
ਹਾਂ ਤੇ ਮੈਂ ਤੇ ਕੰਨਾਂ ਨੇ ਹੋਰ ਹੀ ਸਹੀ। ਕਰਾਂਗੀ ਆਪਣੇ ਮੈਂ ਕਿਹਾ ਚੱਲ ਦੱਸੀ ਮੈਨੂ ਜ਼ਰੂਰ ਹੈ।
ਹਾਂ ਫੋਨ ਕਰਾਂਗੀ। ਮੈਂ ਮੈਡਮ ਨੂੰ ਜਾਂ ਤੁਹਾਨੂੰ ਵੀ ਨੰਬਰ ਦੇ ਦਾਂਗੀ ਉਹਦਾ ਮੈਡਮ ਦਾ।
ਨਹੀਂ ਮੈਨੂੰ ਉਹਦਾ ਨੰਬਰ ਚਾਹੀਦਾ ਜਿਨੇ ਕਰਾਇਆ ਹੇ ਇਹ ਕੰਮ।
ਹਾਂ ਉਹੀ ਉਹ ਤੁਹਾਨੂੰ ਮਿਲਾ ਵੀ ਦੇਗੀ।
ਹਾਂ।
ਉਹ ਜਿਹੜੀ ਮੈਡਮ ਹੈ ਨਾ ਉਹ ਮਿਲਾ ਵੀ ਦੇਗੀ ਜਿਹੜੀ ਕਰਦੀ ਹੇ ਕਰਦੀ।
ਜਾਂ ਫਿਰ ਮੇਰੇ ਨਾਲ ਤੂੰ ਚੱਲ ਕਿਸੇ ਦਿਨ।
ਚੱਲਾਂਗੀ ਮੈਂ।
ਹਨਾ ਤੁਹਾਡੇ ਵੱਲ ਤੁਹਾਡੇ ਵੱਲ ਹੀ ਨਾ ਉਹ।
ਹਾਂ ਏਧਰ ਹੀ ਹੈ ਇੱਥੇ। ਇਹ ਸਬਜ਼ੀ ਵਾਲੀ ਜਗ੍ਹਾ ਪਾਰ ਕਰਕੇ।
ਅੱਛਾ ਤੇ ਫੇਰ ਤੇ ਕੋਲ ਹੀਏ।
ਜਿੱਥੇ ਸਕੂਲ ਨੀ ਹੈ ਇਹਨਾਂ ਦਾ ਸਕੂਲ ਜਿੱਥੋਂ ਆ ਪੜ੍ਹੇ ਨੇ। ਬੱਚੇ ਤੁਹਾਡੇ ਐਂ ਇਹਨਾਂ ਦੇ ਬੱਚੇ ਦਾਦੀ ਉਹਨਾਂ ਦੇ।
ਆ ਹਾਂ।
ਓ ਸੂਕੂਲ ਦੀ ਸਾਈਡ ਐ।
ਚੱਲ ਕੋਈ ਨੀ ਤੂ ਮੈਨ ਤੂ ਨਾਲ ਲੈ ਕੇ
ਹਾਂ, ਮੈਂ ਤੇ ਸਾੱਤ ਸਾਲ ਹੋ ਗਏ ਨੇ ਵੇਆਹ ਨੂੰ, ਮੈਂ ਤੂਰ ਕੋਈ ਜਾਂਨੀ ਆਂ ਪਾਰਲਰ ਤੇ। ਉਥੋਂ ਈ ਤਿਆਰ ਹੋਈ ਸੀ, ਯਾ ਓਨੂੰ ਵੀ ਓਈਓ ਪਕੜੀ ਸੀ ਏਕ ਈ। ਹੈਲੋ। ਹੈਲੋ, ਹੈਲੋ। ਹੈਲੋ।